ਸਭ ਤੋਂ ਡਰਾਈਵਰ
ਨੌ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ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
ਹੈਲੋ
ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸ। ਉਠੋ ਜੀ ਠੀਕ ਹੈ ਜੀ ਵਧੀਆ ਤੁਸੀਂ ਦੱਸੋ? ਹਾਂਜੀ
ਬਸ ਵਧੀਆ-ਵਧੀਆ
ਹਾਂਜੀ, ਹਾਂਜੀ ਕੀ ਕਰਦੇ ਹੋ ਜੀ?
ਔਰ ਕੀ ਬਣਾ ਰਹੇ ਹੋ?
ਕੁੱਝ ਨੀ ਵਿਹਲੇ ਸੀ ਜੀ ਚਾਹ ਚੂ ਬਣਾ ਕੇ ਪੀਤੀ ਆਂ, ਅੱਛਾ ਹੋਰ
ਬਸ ਵਧੀਆ ਤੁਸੀਂ ਦੱਸੋ?
ਠੀਕ ਐ ਜੀ ਵਧੀਆ ਐ।
ਹੋਰ ਘਰ-ਪਰਿਵਾਰ ਠੀਕ ਆ।
ਸਾਰੇ ਠੀਕ ਐ ਜੀ ਆਪ ਦੇ ਦੱਸੋ ਕਿਵੇਂ ਆ
ਬਸ ਵਧੀਆ
ਹੋਰ
ਸਾਡੇ-
ਠੀਕ ਏ ਜੀ ਵਧੀਆ, ਅੱਛਾ। ਹੋਰ
ਹੋਰ ਸੁਨਾਓ?
ਹੋਰ ਠੀਕ ਐ ਜੀ, ਤੁਸੀਂ ਸੁਨਾਓ। ਤੁਆਡੀ ਵਾਜ ਥੋੜੀ ਆ ਰੀ ਐ ਜੀ।
ਮੈਂ ਕੇਆ ਹੋਰ ਕੋਈ ਮਤਤਬ ਕਰ ਈ ਦਿਓ। ਪਿੰਡ ਚ ਰੈਂਦੇ ਓ ਸੇਰ ਤੇ ਹੂੰ, ਪੇਂਡ ਚ ਰੈਂਦੇ ਆ ਤਾਂ ਪੇਂਡ ਦੀ ਜਾਣਕਾਰੀ ਦਿਓ, ਸ਼ੈਰ ਚ ਰੈਂਦੇਓ ਤਾਂ ਸ਼ੈਰ ਦੀ ਦਿਓ। ਅਸੀ ਤਾਂ ਸੈਰ ਰੈਂਨੇ ਆ। ਪਿੰਡ ਚ ਕੀ ਹੋ ਰੇਆ, ਕੀ ਨਈਂ ਹੋ ਰੇਆ ਹਾਂ
ਪਿੰਡ ਚ ਕੀ ਐ, ਸਾਰਾ ਕੁੱਝ ਐ ਪਿੰਡ ਚ ਲਾਈਟ ਨੀ ਰੈਂਦੀ ਇੱਥੇ ਲਾਈਟ ਦੇ ਕੱਟ ਲੱਗਦੇ ਐ ਵਾਰੀ-ਵਾਰੀ। ਹੂੰ, ਹੋਰ ਤੁਆਡੇ ਸ਼ੈਰ ਚ ਤਾਂ ਸਾਰੀਆਂ ਈਂ
ਲਾਈਟ ਨੀਂ ਰੈਂਦੀ।
ਅ ਅੱਛਾ ਲਾਈਟ ਰੈਂਦੀ ਹੋਣੀ ਸ਼ੈਰ ਚ ਤਾਂ ਸਾਰਾ ਦਿਨ ਈਂ।
ਹਾਂ, ਵਧੀਆ ਰੈਂਦੀ ਆ ਟੋਪ
ਅੱਛਾ। ਹੋਰ
ਔਰ ਕਾ ਅ
ਹੈਂ
ਮੈਂ ਕੇਆ ਘਰ-ਘੁਰ ਦਾ ਈ ਕੰਮ ਕਰਦੇ ਹੋਣੇ ਤੁਸੀਂ?
ਹਾਂਜੀ, ਮੈਂ ਤਾਂ ਘਰ ਦਾ ਈਂ ਕਰਦੀ ਆਂ ਜੀ, ਕੋਈ ਸਿਲਾਈ-ਸਲੂਈ ਕਰ ਲੈਂਨੀ ਆ। ਥੋੜ੍ਹੀ ਬੋਤਾ ਆਪ-ਆਪ ਦੇ ਕੱਪੜੇ ਕੱਪੜੇ ਬਣਾ ਲੈਂਨੀ ਆ। ਸੂਟ ਸੀ ਲੈਂਨੀ ਆ ਆਪ-ਆਪਦੇ।
ਚਲੋ ਆ ਤਾਂ ਵਧੀਆ, ਆਪ ਤੇ ਲੋਕਾਂ ਨੂੰ ਤਾਂ ਸਿਲਾਈ ਨਈਂ ਦੇਣੀ ਪੈਂਦੀ।
ਸਈ ਗੱਲਾ ਐ, ਸੀਲਾਈ ਬੋਤ ਮੈਂਗੀ ਹੋਈ ਐ।
ਐ ਤੁਸੀਂ ਐਪ ਕਦੋ ਦੇ ਯੂਜ ਕਰ ਰੇਓ?
ਆਹ ਤੋਂ ਹੋਣ ਈ ਕੀਤੀ ਸੀ ਜੀ।
ਕਿੰਨਾ ਟਾਈਮ ਹੋ ਗਿਆ?
ਥੋੜਾ ਈ ਟਾਈਮ ਹੋਯਾ ਜੀ।
ਕੰਮ-ਕਾਰ ਮੰਦਾ ਈਂ ਹੈਗਾ ਅੱਜ-ਕੱਲ ਸਾਰਿਆਂ
ਕੰਮ ਕਾਰ ਤੇ ਮੰਦਾ ਇਐ, ਗਰਮੀ ਬੋਤ ਐ। ਗਰਮੀ ਬੋਤ ਐ, ਫੇਰ ਕੰਮ ਕਾਰ ਤੇ ਇਵੇਂ ਹੁੰਦਾ ਜੀ। ਬੋਟ ਜਿਆਦਾ ਪੇ ਰਿਐ ਜੀ।
ਸਈ ਗਰਮੀ ਹੈਗੀ। ਬਾਰਿਸ਼ ਹੋਈ ਸੀ ਰਾਤੀ ਥੋੜੀ-ਥੋੜੀ ਹੋਈ
ਰਾਜੇ ਤੇ ਪੋਲੂਸ਼ਨ ਕਾਰਨ, ਸਾਰਾ ਦਿਨ ਸਾਧਨ ਚੱਲਦੇ ਓਥੇ ਪੋਲੂਸ਼ਨਣ ਕਾਰਨ ਗਰਮੀ ਹੁੰਦੀ ਐ ਸ਼ੈਰਾਂ 'ਚ।
ਪ੍ਰਦੂਸ਼ਣ ਵੀ ਜਾਦਾ, ਗਰਮੀ ਵੀ ਜਾਦਾ, ਸਰਦੀਆਂ ਦੇ ਵਿੱਚ
ਪ੍ਰਦੂਸ਼ਣ ਕਾਰਨ ਸਾਰਾ ਦਿਨ ਗਰਮੀ ਹੋਣੀ ਹੈ ਉੱਥੇ ਹੋਰ ਕੀ ਹੋਣਾ।
ਹੈਂ। ਮ ਕਿਹਾ ਸਰਦੀਆਂ ਚ ਸਾਡੇ ਬ- ਵਧੀਆ ਹੁੰਦਾ ਸਰਦੀ ਘੱਟ ਪੈਂਦੀ ਆ ਗਰਮੀ ਨੀ ਹੁੰਦੀ ਆ, ਮਤਲਬ। ਵਧੀਆ ਰਹਿੰਦਾ ਸਰਦੀਆਂ ਚ, ' ਠੰਡ ਨੀ ਲੱਗਦੀ ਇੰਨੀ।
ਸਰਦੀ ਆਈ ਕਿੱਥੇ ਸੀ, ਇਹਤਕੀ ਸਰਦੀ ਆਈ ਨਹੀਂ ਸੀ ਕਿੱਥੇ ਆਈ ਸੀ ਗਰਮੀ ਸੀ। ਇੱਕ ਮਹੀਨੇ ਮਸਾਂ ਹੀ ਪਈ ਸੀ ਸਰਦੀ।
ਹੂੰ।
ਇੱਕ ਮਹੀਨੇ ਮਸਾਂ ਹੀ ਪਈ ਸੀ ਸਰਦੀ ਕਿੱਥੇ ਸੀ ਅੱਜ ਕਿੱਥੇ ਆਈ ਸੀ ਸਰਦੀ।
ਹਾਂ ਗਰਮੀ ਤਾਂ ਮੈਨੂੰ ਲੱਗਦਾ ਵੱਟ ਕਢਾ ਰਹੀ ਆ ਇਸ ਵਾਰੀ। ਗਰਮੀ ਬੇਟੇ ਨੂੰ ਲੱਗ ਗਈ।
ਹੂੰ।
ਅੱਜ ਕੱਲ ਹੈ ਤਾਂ ਬੱਚੇ- ਬੁੱਚੇ ਪੜਾਈ ਠੀਕ ਕਰ ਰਹੇ ਆ।
ਹਾਂਜੀ- ਹਾਂਜੀ ਬੱਚੇ ਤਾਂ ਠੀਕ ਹੀ ਪੜਦੇ ਏ ਜੀ।
ਬੜਾ ਵਧੀਆ ਮਤਲਬ ਬੱਚਿਆਂ- ਬੁਚਿਆ ਨੂੰ ਅੱਛੀ ਤਰਾਂ ਪੜਾਓ।
ਹਾਂਜੀ। ਹੋਰ ਦੱਸੋ ਜੀ?
ਉਹ ਠੀਕ ਆ ਬਸ ਗਰਮ ਹਵਾ ਲੇ ਰਹੇ ਆ ਰਸਤੇ ਚ ਹਾਂ।
ਹੂੰ।
ਤੁਸੀਂ ਤਾਂ ਕੂਲਰ- ਕਾਲਰ ਅੱਗੇ ਬੈਠੇ ਹੋਣੇ?
ਹਾਂਜੀ।
ਲੇਡੀਜ਼ ਦੇ ਤਾਂ ਵਧੀਆ ਫਾਇਦਾ ਹੁੰਦਾ। ਘਰੇ ਰਹਿਣਾ, ਏਸੀ ਚ ਰਹਿਣਾ, ਕੂਲਰਾਂ ਚ ਰਹਿਣਾ। ਹ ਆਹ ਰੋਟੀ ਕਿੰਨੀ ਕੁ ਜੀ ਆ ਅੱਜ ਕੱਲ ਕੀ ਆ ਗੈਸ ਤੇ ਰੋਟੀ ਬਣਦੀ ਆ। ਦੋ ਮਿੰਟ ਚ ਪਕਾਾਈ ਚੱਲ, ਗੈਸ ਚ ਕਿਹੜੀ-
ਗੈਸ ਤੇ ਗਰਮੀ ਨਹੀਂ ਲੱਗਦੀ।
ਹੂੰ।
ਗਰਮੀ ਤਾਂ ਗਰਮੀ ਹੈ ਗੈਸ ਕੋਲੇ ਕਿਹੜਾ ਗਰਮੀ ਨਹੀਂ ਲੱਗਦੀ।
ਕਿੰਨੇ ਜੀਅ ਹੋ ਤੁਸੀਂ ਘਰੇ?
ਚਾਰ।
ਚਾਰ ਜੀਆਂ ਦੀ ਕਿੰਨੀ ਕਿ ਆ ਰੋ ਰੋਟੀ ਬਣਦੀ ਅੱਜ ਕੱਲ।
ਰੋਟੀ ਤਾਂ ਬਣਾਉਣੀ ਪੈਂਦੀ ਐ ਚਾਹੇ ਭਾਵੇਂ ਚਾਰ ਹੋਵੇ ਭਾਵੇਂ ਇੱਕ ਹੋਵੇ ਰੋਟੀ ਤੇ ਪ - ਕਾੱਣੀ ਪੈਂਦੀ ਐ।
ਮੈਂ ਕਿਹਾ ਦਾਲ ਫੁਲਕਾ ਬਣਾਇਆ ਤੇ ਖਾਧਾ।
ਹੂੰ ਸਹੀ ਐ।
ਹੂੰ ਨਹੀਂ ਤੁਹਾਡੇ ਹਸਬਿੰਡ ਰੋਕਦੇ ਨੀ ਤੁਹਾਨੂੰ ਤੁਸੀਂ ਕੋਲ ਕਰਦੇ ਓ ਤਾਂ। ਕਿਸੇ ਦੇ ਨਾਲ, ਕਿਉਂ ਨੀ ਰੋਕਦੇ?
ਪਤਾ ਨੀਂ।
ਹੂੰ।
ਪਤਾ ਨੀ।
ਅੱਛੇ ਹੋਣੇ ਤੁਹਾਡੇ ਹਸਬੈਂਡ, ਮੈਂ ਤਾਂ ਮੇਰੀ ਵਾਈਫ ਨੂੰ ਬੋਤ ਰੋਕਦਾ।
ਹੂੰ ਸਾਡੇ ਵਾਲੇ ਤਾਂ ਬੋਤ ਹੀ ਚੰਗੇ ਆ ਵਿਚਾਰੇ। ਬੋਤ ਈ ਜ਼ਿਆਦਾ ਚੰਗੇ ਐ।
ਮੇਰੀ ਵਾਈਫ ਤਾਂ ਕਿਸੇ ਨੂੰ ਕੋਲ-ਕਾਲ ਕਰਦੀ ਨੀ, ਉਨੂੰ ਮੈਂ ਕੇਆ ਸੀ, ਮਾਂ ਕੇ ਤੂੰ ਲੱਗ। ਰਾਜ ਦੇ ਵਿੱਚ ਕੋਲ ਕਰਦਿਆ ਕਰ, ਕੈਂਦੀ, ਛਆਪਾਂ ਕੀ ਲੈਨਾ ਕਿਸੇ ਦੀ? ਕੋਲ 'ਤੇ ਆਪਾਂ ਕੋਲ- ਕੂਲ ਨੀ ਕਰਦੇ।
ਸਹੀ ਗੱਲ ਐ।
ਉਹ ਸਾਰਾ ਦਿਨ ਬਸ, ਬੇਸਟੀ ਵਿੱਚ ਰੈਂਦੀ ਆ।
ਊਂ।
ਕੋਲ -ਕੂਲ ਨੀ ਕਰਦੀ।
ਹੂੰ, ਸਹੀ ਗੱਲ ਐ।
ਪਰ ਅੱਜ-ਕੱਲ ਗਰੀਬਾਂ 'ਚ ਕਮਾਣਾ ਪੈਂਦਾ, ਲੇਡੀਜ਼ ਨੂੰ ਕਮਾਣਾ ਪੈਂਦਾ, ਔਰਤ ਨੂੰ। ਵੀ ਕਮਾਣਾ ਪੈਂਦਾ। ਨਾਂ।
ਸਹੀ ਗੱਲ ਆ, ਸਾਰਿਆਂ ਨੂੰ ਕਮਾਨਾ ਪੈਂਦਾ, ਫੇਰ ਈ ਘਰ ਚਲਦਾ ਜੀ।
ਹੋਰ ਸਨਾਓ ਤਾਜਾ, ਕੋਈ ਤੁਹਾਡੀ, ਰਿਸ਼ਤੇਦਾਰੀ 'ਚ ਸਾਰੇ ਠੀਕ ਆ।
ਹਾਂਜੀ, ਠੀਕ ਆ ਜੀ ਸਾਰੇ, ਵਦੀਐ।
ਹੈਲੋ!
ਤੁਸੀਂ ਦੱਸੋ, ਤੁਹਾਡੇ ਸਾਰੇ ਕਿਵੇਂ ਐ? ਤੁਹਾਡਾ ਪਰਿਵਾਰ ਕਿਵੇਂ ਐ? ਹੋਰ ਸਾਰੇ ਕਿਵੇਂ ਐ ਤੁਹਾਡੇ?
ਸਾਰੇੇ ਦਾ ਸਾਰੇ ਬੈਸਟ ਆਦੇ ਆ ਸਾਰੇ, ਮੈਨੂੰ ਤਾਂ ਗੱਲਾਂ ਕਰਨ ਦਾ ਸ਼ੌਂਕ ਹੈਗਾ।
ਅੱਛਾ। ਫੇਰ ਠੀਕ ਈ ਐ, ਗੱਲਾਂ ਕਰਨ ਦਾ ਸ਼ੌਕ ਹੈ ਤਾਂ।
ਹੋਰ ਆਪਾ ਤਾਂ ਕਦੇ ਕਿਸੇ ਨਾਲ, ਕਦੇ ਕਿਸੇ ਨਾਲ। ਕਿਸੇ ਦੀ ਸਾਨੂੰ, ਮੈਨੂੰ ਤਾਂ ਕੋਲਾਂ ਆਦੀਆਂ ਈ ਬੋਤ ਆ। ਸਾਰਾ ਦਿਨ ਦਿਮਾਗ ਖ਼ਰਾਬ ਕਰ ਦਿੰਦੇ ਆ, ਮਰਾਭਾਰਤ! ਕਿਸੇ ਦੇ ਕੰਮ ਕਰਦਾ ਆ, ਉਨਾਂ ਦੀ, ਕਦੇ ਕਿਸੇ ਦੀ ਕੋੋਲ ਆ ਬੀ, ਕਦੇ ਕਿਸੇ ਦੀ ਕੋਲ ਆ ਗਈ, ਕਦੇ ਕਿਸੇ ਦੀ ਕੋਲ ਆ ਗਈ, ਕਦੇ ਕੁੱਝ ਆ। ਉਹ ਆਏ ਇੰਨੇ ਬੰਦੇ ਸੰਭਾਲਨੇ ਕਰਨੇ,
ਹੂੰ।
ਬੜਾ ਔਖਾ ਕੰਮ ਹੁੰਦਾ ਸਾਡਾ, ਸਾਡਾ ਤਾਂ ਸ਼ਾਮ ਤੱਕ ਨਾ ਦਿਮਾਗ ਈ ਆਊਟ ਹੋ ਜਾਂਦਾ। ਐੰਨੀਆਂ ਕੋਲਾਂ। ਕਦੇ ਕਿਸੇ ਦੀ ਇੱਕ ਕੱਟ ਤੀ ਨੀ ਦੂਜੀ, ਹੁਨ ਤੁਹਾਡੇ ਨਾਲ ਗੱਲ ਕਰ ਰੇਆ। ਹੁਨ ਮੈਨੂੰ ਕੋਲ ਆਈ ਜਾਂਦੀ ਆ।
ਅੱਛਾ। ਫਿਰ ਤੁਹਾਡਾ ਕੰਮ ਇਓ ਜੇਆ ਈ ਆ? ਫਿਰ ਕੋਲ ਤੇ ਆਦੀ ਏ, ਆਦੀ ਏ ਫਿਰ।
ਹੈਲੋ।
ਹੂੰ। ਸਹੀ ਐ।
ਚਲੋ ਵਦੀਆ, ਜ਼ਿੰਦਗੀ ਦੇ ਵਿੱਚ ਨਾਲ ਥੋੜੀ ਜਾਣਾ ਆ, ਗੱਲਾਂ- ਗੁਲਾਂ ਕਰ ਲਈਏ, ਅਸੀ ਜਾਣਾ। ਯਾਦ ਤਾਂ ਰੱਖੋਗੇ ਕਦੇ ਵੀ ਉਹ ਗੱਲ ਕਰਦੇ ਸੀ, ਐਵੇਂ ਆਪ ਆਣਾ, ਹੂੰ।
ਸਹੀ ਗੱਲ ਐ ਜੀ। ਹੋਰ?
ਹੋਰ ਦੱਸੋ, ਨਵੀਂ-ਤਾਜ਼ਾ?
ਹੋਰ ਨਵੀਂ ਤਾਜ਼ਾ? ਠੀਕ ਐ ਜੀ, ਵਦੀਆ। ਨਵੀਂ-ਤਾਜਾ ਇੱਕ ਈ ਐ ਬਸ। ਹਾਂਜੀ
ਮੈਂ ਕੇਆ ਖਾਨ ਖੂਣ ਚ ਕੀ ਖਾ ਲੈਂਦੇ ੳ?
ਖਾਣ-ਖੂਣ ਚ ਜੇ ਜੇੜਾ ਘਰੇ ਬਣਨਦਾ ਓਹੀ ਖਾ ਲੈਂਦੇ ਆਂ ਰੋਟੀ ਸਬਜੀ। ਬਸ ੳ ਸਿੰਪਲ ਖਾਨਾ। ਹੋਰ ਤੁਸੀਂ? ਤੁਸੀ ਕੀ? ਹੈਲੋ, ਹੈਲੋ